ਹੈਲੋ, ਹਾਂਜੀ।
ਹੈਲੋ।
ਹੈਲੋ ਹਾਂਜੀ, ਸਤਿ ਸ਼੍ਰੀ
ਹੈਲੋ, ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਓ?
ਹਾਂਜੀ, ਵਧੀਆ ਤੁਸੀਂ ਸੁਣਾਓ ਕੀ ਹਾਲ ਐ? ਬਸ ਬਸ ਅਸੀਂ ਵੀ ਹੁਣ ਨਾਸ਼ਤਾ ਕੀਤਾ।
ਅੱਛਾ ਹੁਣ ਲੇਟ ਹੋਗੇ।
ਬਸ ਲੇਟ ਹੋਗੇ ਥੋੜ੍ਹਾ ਹੁਣ ਅਸੀਂ ਲੇਟ ਹੋਗੇ ਆ। ਹਾਂਜੀ,
ਛੁੱਟੀਆਂ ਕਰਕੇ ਲੇਟ ਹੋ ਜਾਂਦਾ ਨਾ ਜੇ ਲੇਟ ਉੱਠਣਾ ਹੋਵੇ ਸਭ ਕੁਛ ਲੇਟ ਹੋ ਜਾਂਦਾ।
ਹਾਂਜੀ, ਛੁੱਟੀਆਂ ਚ ਲੇਟ ਹੋ ਜਾਂਦਾ।
ਹਾਂਜੀ, ਮੈਂ ਆਪ ਹੁਣ ਵਿਹਲੀ ਹੋਈ ਸੀ। ਮੈਂ ਕਿਹਾ ਚੱਲ ਗੱਲ ਕਰਦੇ ਆ ਥੋੜੀ।
ਹਾਂਜੀ-ਹਾਂਜੀ, ਬਿਲਕੁਲ ਇਸ ਤਰਾਂ ਹੀ ਟਾਈਮ ਲੱਗ ਜਾਂਦਾ ਥੋੜ੍ਹੀ ਗੱਲ ਹੋ ਜਾਂਦੀ ਐ।
ਘੱਟ ਆਂਦੀ ਪਈ ਏ।
ਹਾਂਜੀ, ਹੁਣ ਨੀ ਆਏਗੀ ਮੈਨੂੰ ਨਾ ਨੈਟਵਰਕ ਦੀ ਪ੍ਰੋਬਲਮ ਆਂਦੀ ਐ ਥੋੜ੍ਹੀ। ਨੈਟਵਰਕ ਦੀ ਵੀ ਥੋੜੀ ਪ੍ਰੋਬਲਮ ਆਂਦੀ ਏ ਵਿੱਚ।
ਹਾਂਜੀ, ਹਾਂਜੀ।
ਹੋਰ ਸੁਣਾਓ ਤੁਸੀਂ ਹੈਲੋ, ਹੁਣ ਆਂਦੀ
ਹਾਂਜੀ, ਹਾਂ ਘੱਟ ਐ ਬੋਤ।
ਅੱਛਾ, ਕੋਈ ਨੀ ਹੁਣੇ ਵਿੱਚ ਠੀਕ ਹੋਜੇਗੀ।
ਹਾਂਜੀ, ਹਾਂਜੀ, ਹੋਰ ਸੁਣਾਓ ਠੀਕ ਨੇ ਸਭ?
ਹਾਂਜੀ ਸਭ ਵਧੀਆ।
ਹੋਰ ਕਾਕਾ ਤੁਹਾਡਾ ਠੀਕ ਏ?
ਹਾਂ ਹਾ
ਤੁਹਾਡੀ ਆਵਾਜ਼ ਬਿਲਕੁਲ ਨੀ ਆਦੀ ਪਈ।
ਹੈਲੋ, ਮੈਂ ਕਿਹਾ ਉਹਨੂੰ ਹੁਣੇ ਕਾਰਟੂਨ ਲਗਾ ਕੇ ਦਿੱਤੇ ਆ ਕਾਰਟੂਨ ਦੇਖਦਾ ਪਿਆ।
ਅੱਛਾ-ਅੱਛਾ, ਠੀਕ ਐ ਆ ਵਧੀਆ ਟੀ ਵੀ ਲਗਾਇਆ ਹੋਇਆ।
ਹਾਂ ਫੋਨ ਵੀ ਫੋਨ ਵੀ ਨੀ ਛੋੜਦੇ ਟੀ ਵੀ ਵੀ ਨੀ ਦੇਖਣਾ ਅੱਜ। ਫੋਨ ਦੇਖਣਾ ਫਿਰ ਟੀ ਵੀ ਟੀ ਦੇਖਣਾ ਵੀ ਟੀ ਵੀ ਦੇਖਣਾ ਫਿਰ ਨੀ ਫੋਨ ਦੇਖਣਾ।
ਅੱਛਾ ਜੀ। ਠੀਕ ਐ ਟੀਵੀ ਵਾਲਾ ਬੱਚੇ ਕਾਰਟੂਨ ਬੈਠ ਕੇ ਦੇਖਦੇ ਐ ਨਾ।
ਵੈਸੇ ਤਾਂ ਕੁਛ ਕਰਦੇ ਨੀ ਨਾਂ ਕਰਨ ਦਿੰਦੇ ਨੇ,
ਬਿਲਕੁਲ
ਆਵਾਜ਼ ਨੀ ਆਦੀ ਪਈ ਤੁਹਾਡੀ।
ਹੈਲੋ
ਹਾਂਜੀ ਸਟਿਚਿੰਗ ਕਰ ਲੈਂਦੀ ਆ ਮੈਂ ਥੋੜ੍ਹੀ ਬੋਤ।
ਮੈਂ
ਅੱਛਾ, ਮਤਲਬ ਤੁਸੀਂ ਵੀ ਕਰ ਲੈਦੇ ਔ?
ਹਾਂ, ਹਾਂ। ਤੋਂ ਬਾਅਦ ਨੀ ਕੀਤਾ ਛੋਟੂ ਹੋ ਗਿਆ ਛੋਟੂ ਬੋਤ ਤੰਗ ਕਰਦਾ ਏ। ਫਿਰ ਇਸ ਤੋਂ ਬਾਦ ਹੋਇਆ ਨੀ, ਆਪਣਾ ਏ ਬਸ, ਥੋੜਾ ਬੋਤ ਕਰ ਲੈਦੇ ਆ ਜਿੰਨਾ ਹੁੰਦਾ।
ਮਤਲਬ ਆਪਣੇ ਈ ਸਿਲਦੇ ਔ ਹਣ ਤੁਸੀਂ, ਬਾਰ ਦੇ ਨੀ ਬਾਰ ਦੇ ਨੀ ਸਿਲਦੇਓ ਬਾਹਰ ਦੇ ਸਿਲਿਆ ਕਰੋ ਸਗੋਂ ਵਧੀਆ ਏ।
ਬਾਦ ਸੀਲਾਗੀ ਹੁਨੇ ਸਕੂਲ ਜਾਏਗਾ ਨਾ ਫਿਰ ਅੱਗੋਂ ਤੋਂ ਫਿਰ ਦੇਖਾਂਗੇ ਨਾ। ਪਹਿਲਾ ਸਕੂਲ ਨੀ ਨਾ ਜਾਂਦੇ ਸੀ ਏ।
ਹਾਂਜੀ,
ਤੇ ਪਹਿਲੇ ਸਕੂਲ ਨੀ ਨਾ ਜਾਂਦਾ ਸੀ, ਘਰ ਬੋਤ ਤੰਗ ਕਰਦਾ ਸੀ ਟੈਮ ਨੀ ਲਗਦਾ ਸੀ ਬੱਚੇ ਨੂੰ
ਹਾਂਜੀ।
ਸਕੂਲ ਜਾਣ ਲੱਗ ਗਿਆ ਵੇ, ਹੂੰ ਹੁਣ ਦੇਖਾਂਗੇ।
ਹਾਂ, ਤੁਸੀਂ ਡਰੈਸਾਂ
ਹਾਂਜੀ, ਹੋਰ?
ਮੈਂ ਕਿਆ ਤੁਸੀਂ ਡਰੈਸ ਵਗੈਰਾ ਵੀ ਬਣਾ ਲੈਂਦੇ ਓ?
ਹਾਂਜੀ ਲੈਨੀ ਆ ਆਪਣਾ ਮੈਂ ਵੀ ਮੈਂ ਵੀ ਕਰ ਲੈਂਨੀ ਆਂ ਮੈਨੂੰ ਬੜਾ ਸ਼ੌਕ ਸੀ ਪਹਿਲੇ। ਤੇ ਹੁਣ ਚਲੋ ਮੈਂ ਆਪਨੇ ਵੀ ਸਿਲੀ ਲੈਂਨੀ ਆਂ ਤੇ ਇੱਕ ਦੋ ਮੌਤ ਥੋੜੇ ਇੱਕ ਦੋ ਮੰਮੀ ਦੇ ਸਿਲੇ ਨੇ, ਫਿਰ ਏਸ ਤਰਾ ਈ ਹੱਥ ਖੁਲ ਗਿਆ।
ਹਾਂ-ਹਾਂ, ਆ ਹੋ ਜਾਂਦੀ ਪ੍ਰੈਕਟਿਸ ਹੋ ਜਾਂਦੀ ਐ।
ਹਾਂਜੀ, ਫਿਰ ਮੈਂ ਆਪਣੇ ਵੀ ਥੋੜੇ ਅਲੱਗ ਤਰਾ ਦੇ ਡਰੈਸਾਂ ਵਗੈਰਾ ਬਣਾਈਆਂ।
ਹਾਂਜੀ।
ਪਹਿਲੇ ਵੀ ਮੈਂ ਬੜੇ ਬਨਾਏ ਸੀ, ਬੜੇ ਸੋਹਨੇ ਡਰੈਸ ਵਗੈਰਾ ਬਨਾਈ ਸੀ, ਗਾਊਨ ਸੀ।
ਹਾਂ, ਮੈਂ ਜ਼ਿਆਦਾਤਰ ਸੂਟ ਵੀ ਸਿਲਦੀ ਆ, ਡਰੈਸਾ ਵਗੈਰਾ ਬਣਾਈਆਂ ਨੇ। ਫੇਰ ਮੈਨੂੰ ਮੇਰੀ ਭੈਣ ਦੀ ਜ਼ਰੂਰਤ ਪੈ ਜਾਂਦੀ ਐ। ਕਿਤੇ ਕੱਲੇ ਅੰਦਰ ਨੇ ਕੱਲੇ ਡਰ ਲੱਗਦੇ ਥੋੜਾ ਹੋਵੇ ਨਾ। ਕੱਲੇ ਨਾ ਥੋੜਾ ਹੋ ਜਾਂਦਾ ਐ ਨਾਲ ਕੋਈ ਹੋਏ ਨਾ। ਹੈਲੋ, ਤੇ ਫੇਰ ਥੋੜਾ ਹੋ ਜਾਂਦਾ ਇੱਕ ਦੂਸਰੇ ਦੀ ਸਲਾਹ ਹੋ ਜਾਂਦੀ ਐ।
ਹਾਂ ਦੋ ਬੰਦੇ ਓਹਨਾ ਦੇ ਕਿਥੋ ਆ, ਕਰ ਲੈਂਦੇ ਨੇ, ਕੱਲੇ ਚ ਸਾਨੂੰ ਇਸ ਤਰ੍ਹਾਂ ਲੱਗਦਾ ਸ਼ਾਇਦ ਸਾਡਾ ਕ, ਕੱਪੜਾ ਖਰਾਬ ਨਾ ਹੋ ਜੇ। ਕੁਛ, ਗਲਤ ਨਾ ਕੱਟਿਆ ਜਾਏ।
ਬਣਾਈ ਸੀ, ਤੇ ਹੋਰ
ਦਾ ਵੀ ਨਾਲ ਸਿਲਮਾ ਸੀਨ ਵਾਲਾ ਹੋਏ ਥੋੜਾ ਹੋ ਜਾਂਦਾ ਹੈ ਕੀ, ਅਸੀਂ ਨੀ ਕਰਾਂਗੇ ਜਿਸ ਤਰ੍ਹਾਂ ਸਾਡਾ ਮਨ ਥੋੜਾ ਨਹੀਂ ਕਰ ਰਿਆ। ਤੇ ਦੂਸਰਾ ਬੰਦਾ ਸਾਡੀ ਹੈ ਮਦਦ ਕਰ ਰਿਆ,
ਜਦੋਂ ਮੇਰੀ ਭੈਣ ਦਾ ਵਿਆਹ ਸੀ ਫਿਰ ਉਹਨੇ ਡਰੈਸ ਬਣਾਉਣੀ ਸੀ, ਤੇ ਸਭ ਕੁਛ ਉਹਨੇ ਦੱਸਿਆ ਸਭ ਕੁਛ ਨਾਲ ਕੀਤਾ ਫੇਰ ਮੈਂ ਬਣਾ ਪਾਈ ਤੇ ਮੈਂ ਇਕੱਲੇ ਨੀ ਬਣਾ ਪਾਣਾ ਸੀ
ਹਾਂਜੀ ਬਿਲਕੁਲ ਉਹ ਵੀ, ਕੱਲੇ ਨੀ ਨਾ ਕਰਦੀ ਹੋ ਨੀ ਏ।
ਨਈ-ਨਈ ਓ ਵੀ ਕੱਲੇ ਨੀ ਕਰਦੀ ਦੋਨੋ ਮਿਲ ਕੇ ਕਰਦੇ ਆ ਜੇ ਉਹ ਹੋਏਗੀ ਤੇ ਮੈਂ ਬਣਾ ਦਿੰਦੀ ਮੈਂ ਨਈ ਨਾ ਕਰਦੀ
ਹੋਰ ਵੈਹੇ ਤੇ ਵਦੀਆ ਹੁੰਦਾ ਐ ਸਾਥ।
ਹਾਂ ਵੀ ਬਹੁਤ ਵਧੀਆ ਬਣੇ
ਹੈਂ।
ਹੋਮ ਬਣਾਇਆ ਸੀ।
ਹਾਂਜੀ, ਵਧੀਆ ਬਣ ਗਿਆ ਸੀ ਫੋਟੋ ਭੇਜਨਾ ਮੈਨੂੰ।
ਹਾਂ, ਭੇਜਾਂਗੀ।
ਤੇ ਮਤਲਬ ਕਿਸ ਤਰਾ ਦਾ ਬਣਾਇਆ ਤੁਸੀਂ ਸਿੰਪਲ ਓਕ ਵਕਨ ਬਣਾਇਆ ਸੀ ਯਾਂ ਕੁਛ ਅਲੱਗ ਤਰਾਂ ਦਾ।
ਅਮਰ ਅਮ ਜੋ ਜਏ ਪ੍ਰਿੰਸੀਪਲ ਹੁੰਦੇ ਸ ਲ ਲੰਬਾ ਥੋੜਾ, ਹੂੰ ਬਣਿਆ ਸੀ ਉਝ ਦਾ। ਠੀਕ ਹੀ ਬਣਿਆ ਸੀ ਨੋਰਮਲ ਜਿਹਾ। ਮੈਨੂੰ ਜ਼ਿਆਦਾ ਪਈ। ਚੰਗਾ ਨੀ ਬਣਿਆ, ਕੋਸ਼ਿਸ਼ ਤਾਂ ਬਹੁਤ ਕੀਤੀ ਸੀ, ਪਰ ਨਹੀ ਹੋਇਆ ਥੋੜਾ।
ਮੈਨੂੰ ਫੋਟੋ ਭੇਜਣਾ ਤੁਸੀ ਫਿਰ ਮੈਨੂੰ ਪਤਾ ਚਲੇਗਾ, ਅਗਰ ਤੁਹਾਡੇ ਕੋਲ ਹੋਏਗੀ ਨਾ।
ਹਾਂਜੀ-ਹਾਂਜੀ ਮੈਂ ਭੇਜ ਦਾਗੀ ਤੁਹਾਨੂੰ, ਹਾਂਜੀ।
ਹਾਂਜੀ, ਔਰ ਮੈਂ ਵੀ ਤੁਹਾਡੇ ਕੋਲੋ ਮੈਂ ਵੀ ਦਵਾਂ ਤੇ ਮੇਰੇ ਵੀ ਸਿਲ ਦੋਗੇ, ਹੋਰ ਡਰੈਸ ਬਣਵਾਉਣੀ ਸੀ ਮੈ ਮੈਨੂੰ ਥੋੜਾ ਮੈਂ ਤੇ ਖੁਦ ਵੀ ਥੋੜਾ ਕਰ ਲਵਾ ਲੇਕਿਨ
ਅੱਛਾ, ਚਲੋ ਤੁਸੀਂ ਆ ਜਾਣਾ ਕਿਸੇ ਦਿਨ, ਫਿਰ ਅਸੀਂ ਦੋਨੋ ਇੱਕਠੇ ਬਣਾਵਾਂਗੇ। ਜਦੋ ਤੁਹਾਡੀ ਵੀ ਸਲਾਹ ਹੋਜੂਗੀ। ਹਾਂਜੀ-ਹਾਂਜੀ, ਕੋਈ ਨੀ, ਫਿਰ ਉਸ ਹਿਸਾਬ ਨਾਲ ਅਸੀਂ ਬਣਾਵਾਂਗੇ ਮਿਲ ਕੇ।
ਹੋਰ ਸੁਣਾਓ, ਆਵਾਜ਼ ਬਿਲਕੁਲ ਨੀ ਆਉਦੀ ਤੁਹਾਡੀ।
ਆਵਾਜ਼ ਮੇਰੇ ਨੈੱਟਵਰਕ ਦੀ ਪ੍ਰੋਬਲਮ ਏ ਨਾ। ਅਵਾਜ਼ ਕੱਟ ਹੋਈ ਜਾ ਰਹੀ ਮੈਮ, ਹੈਲੋ,
ਹਾਂਜੀ-ਹਾਂਜੀ ਸੁਣਦੀ ਪਈ,
ਹਾਂਜੀ ਆ ਗਈ।
ਆਂਦੀ ਪਈ ਏ, ਥੋੜ੍ਹੀ ਜ਼ੋਰ ਦੀ ਬੋਲੋ ਤੁਸੀਂ।
ਹਾਂਜੀ, ਹੋਰ ਸੁਣਾਓ?
ਬਸ ਵਧੀਆ ਵਧੀਆ, ਇਹਦਾ ਮਤਲਬ ਤੁਸੀਂ ਜਿੱਥੇ ਰਹਿੰਦੇ ਔ, ਹਾਂਜੀ।
ਫਰਾਕ ਵਗੈਰਾ ਵੀ ਸੀ ਲੈਂਦੇ ਹੋ ਤੁਸੀਂ? ਡਿਜ਼ਾਇਨ ਵਾਲੇ, ਫਲਾਗ ਵਗੈਰਾ।
ਹਾਂਜੀ।
ਹਾਂ ਸੀ ਲੈਂਦੇ ਮੈਂ ਕਿਹਾ ਡਿਜਾਇਨਿੰਗ ਵਾਲੇ?
ਹਾਂਜੀ ਕੋਸ਼ਿਸ਼ ਤਾਂ ਕਰਦੀ ਆ ਸਿਲਣ ਦੀ। ਥੋੜ੍ਹੀ ਤੇ ਫਿਰ ਬਣ ਵੀ ਜਾਂਦੇ ਕਈ ਵਾਰ।
ਅੱਛਾ।
ਜਿਸਲੇ ਬਣ ਜਾਂਦੇ ਆ ਉਹਦੇ ਉਹ ਅੱਛਾ ਲੱਗਦਾ ਕਿ ਹਾਂ ਬਣ ਗਏ ਨੇ ਡਿਜ਼ਾਇਨ ਵਾਲੇ। ਪਲਾਜ਼ੋ ਵਗੈਰਾ। ਹੋਰ ਕੀ ਸ਼ਰਟਾਂ ਤੇ ਥੋੜੇ ਬਹੁਤ ਡਿਜ਼ਾਇਨ ਪਾ ਲਏ।
ਅੱਛਾ।
ਹਾਂਜੀ। ਬਸ ਵਧੀਆ, ਤੁਸੀਂ ਜਿੱਥੇ ਰਹਿੰਦੇ ਹੋ ਤੁਹਾਡੇ ਉੱਥੇ ਵੀ ਤਾਂ ਫਿਰ ਫੈਬਰਿਕ ਮਿਲਦੇ ਹੋਣੇ ਆ ਕੱਪ।
ਹਾਂ ਮੈਂ ਉਥੋਂ ਲੈ ਕੇ ਗਈ ਸੀ ਸਭ ਨਾ।
ਹਾਂਜੀ?
ਮੈਂ ਉਥੋਂ ਲੈ ਕੇ ਗਈ ਸੀ।
ਹੈਲੋ
ਹਾਂਜੀ ਹਾਂਜੀ।
ਹਾਂ ਮੈਂ ਕਿਹਾ ਮੈਂ ਇੱਥੋਂ ਹੀ ਲੈ ਕੇ ਗਏ ਸੀ ਵਧੀਆ ਮਿਲ ਜਾਂਦੇ ਨੇ।
ਅੱਛਾ ਤੁਸੀਂ ਜਿਹੜੀ ਡਰੈੱਸ ਬਣਾਈ ਸੀ ਤੁਸੀਂ ਇੱਥੋਂ ਹੀ ਲਿਆ ਸੀ।
ਮੈਂ ਸਾਰਾ ਇੱਥੋਂ ਲੈ ਕੇ ਗਏ ਸੀ, ਉਹਨੇ ਦੱਸਤਾ ਸੀ ਮੈਨੂੰ ਕੋਲਸ ਕਰਕੇ। ਕਲਰ ਵਗੈਰਾ ਡਿਜਾਇਨ ਵਗੈਰਾ ਦੱਸਦਾ ਸੀ, ਜਿਸ ਤਰਾਂ ਕਿਸੇ ਨੇ ਕਿਹਾ ਉਹੀ ਕੱਪ ਕੱਪੜਾ ਤੇ ਮੈਂ ਲੈ ਲਿਆ ਸੀ ਮੈਂ ਜਾ ਕੇ, ਦੂਸਰਾ ਕੱਪੜਾ।
ਕੱਪੜਾ ਮਿਲ ਜਾਏ ਨਾ ਕੱਪੜਾ ਵੀ ਤੇ ਸੋਹਣਾ ਮਿਲਣਾ ਚਾਹੀਦਾ ਐ। ਹਾਂ ਅਸੀਂ ਫੋਨਾਂ 'ਚ ਦੇਖ ਤੇ ਲੈਣੇ ਆ ਸੋਹਣੇ ਸੋਹਣੇ ਕੱਪੜੇ। ਫਿਰ ਕਈ ਵਾਰ ਮਿਲਦੇ ਆ ਉਸ ਤਰ੍ਹਾਂ ਦੇ, ਫਿਰ ਕਿਸੇ ਟਾਈਮ ਨੀ ਮਿਲਦੇ।
ਸੀ ਨੀ ਮਿਲਦੇ।
ਹਾਂਜੀ ਬੜਾ ਲੱਭਣਾ ਪੈਂਦਾ। ਲੱਭਣਾ ਪੈਂਦਾ ਪਹਿਲੇ ਇੱਧਰ ਸਾਰੀ ਦੁਕਾਨਾਂ ਤੇ ਜਾ ਕੇ।
ਫੇਰ ਉਹ ਪਸੰਦ ਆਏ ਕਈ ਵਾਰ ਐਸਾ ਹੁੰਦਾ ਕੋਈ ਚੀਜ਼। ਸਾਨੂੰ ਅ ਮਤਲਬ ਓਹੀ ਕੱਪੜਾ ਸਾਨੂੰ ਫੋਨ ਤੇ ਅੱਛਾ ਲੱਗਦਾ ਏ। ਤੇ ਜੀਸਲੇ ਅਸੀਂ ਅਸਲੀ ਚ ਵੇਖਣ ਜਾਨੇ ਆ ਦੁਕਾਨ ਤੇ ਉਹ ਕਪੜਾ ਨੀ ਅੱਛਾ ਹੁੰਦਾ।
ਹਾਂ ਉਹੀ ਹੋ ਜਾਂਦਾ ਨਾ ਕਦਮ ਆਏ ਬਹੁਤ।
ਮੈਂ ਵੀ ਇਸਰੈ ਮੇਰੇ ਨਾਲ ਵੀ ਇਸੇ ਹੀ ਹੋਇਆ ਸੀ ਮੈਂ ਵੀ ਗਈ ਸੀ ਬੜੇ। ਪੈਲੇ ਦੇਖਿਆ ਕਿ ਮੈਨੂੰ ਕਿਸੇ ਨੇ ਦੱਸਿਆ ਫੋਟੋ ਭੇਜੀ। ਫੋਨ ਤੇ ਕੀ ਐਸ ਤਰ੍ਹਾਂ ਐਸ ਤਰ੍ਹਾਂ ਅਸੀ ਵੇਚਦੇ ਹਾਂ ਕੱਪੜੇ ਤੇ। ਕੱਪੜੇ ਬੜੇ ਸੋਹਨੇ-ਸੋਹਨੇ ਫੋਟੋਆਂ 'ਤੇ ਐਨੀਆਂ ਸੋਹਣੀਆਂ ਸੀ। ਲੇਕਿਨ ਜਿਸਲਈ ਅਸੀਂ ਲੈ ਮੰਗਵਾਏ ਤੇ ਉਸੇ ਤੇ ਬਿਲਕੁਲ ਇ ਕਪ। ਕੱਪੜਾ ਬਿਲਕੁਲ ਅੱਛਾ ਨੀ ਸੀ ਔਰ ਏਕ ਧੋ ਦੇ ਵਿੱਚ ਹੀ ਸਾਰਾ ਖ਼ਰਾਬ ਹੋ ਗਿਆ।
ਹਾਂ ਓਹੀ ਨਾ ਫੇਰ ਆਪਣੇ ਆਪ ਨੂੰ ਵੀ ਬੁਰਾ ਲੱਗਦਾ ਪੈਸਾ ਵੀ ਖਰ
ਪੈਸੇ ਖਰਚੇ ਐ ਓ ਹਾਂਜੀ। ਫਿਰ ਚੀਜ਼ ਵੀ ਨੀ ਓਹੋ ਜੀ ਮਿਲੀ ਤੇ ਫਿਰ ਕੀ ਫਾਇਦਾ।
ਹਾਂਜੀ। ਫਿਰ ਅੱਛਾ ਵੀ ਨੀ ਲੱਗਦਾ ਫਿਰ ਅ ਮਤਲਬ, ਉਹ ਸਾਰੇ ਕਹਿਣ ਕੀ ਅ ਫਿਰ ਅੱਛਾ ਨੀ ਨਾ ਲੱਗਦਾ।
ਹਾਂਜੀ। ਥੋੜ੍ਹੀ ਦੇਰ ਇੱਕ ਮਤਲਬ ਚਾਰ ਪੰਜ ਵਾਰੀ ਪਾਲੋ ਨਾ ਫਿਰ ਤੁਹਾਨੂੰ ਲੱਗੇ ਵੀ ਕਿ ਕੋਈ ਗੱਲ ਨੀ ਖ਼ਰਾਬ ਹੋ ਗਿਆ।
ਇੱਕ ਵਾਰ ਜੀ ਤੁਸੀਂ ਖ਼ਰਾਬ ਹੋ ਗਿਆ ਐ ਤੇ ਫੇਰ ਉਹ ਖ਼ਰਾਬ ਹੁੰਦਾ। ਕੁਛ ਕੱਪੜੇ ਐਸੇ ਹੁੰਦੇ ਐ ਜਿਸ ਤਰ੍ਹਾਂ ਪਸੀਨੇ ਆਣ ਨਾਲ ਈ ਖਰਾਬ ਹੋ ਜਾਂਦੇ ਐ।
ਹਾਂ, ਹੋ ਜਾਂਦਾ ਕਲਰ ਨੀ ਪਸੰਦ ਕਿਸੇ ਦਾ ਕਿਸੇ ਦਾ ਕੁਛ।
ਹੋ ਜਾਂਦਾ ਕੱਪੜਾ ਪਤਲਾ ਹੋ ਜਾਂਦਾ ਇੰਨਾ ਜ਼ਿਆਦਾ।
ਹਾਂ। ਹੁਣ ਅੱਛਾ ਨੀ ਲੱਗਦਾ ਪਿਆ
ਹਾਂਜੀ ਹਾਂਜੀ, ਫਿਰ ਇਸ ਕਰਕੇ ਮ ਮਨ ਈ ਨੀ ਕਰਦਾ ਫੋਨ ਤੋਂ ਜਿਹੜਾ ਏ ਵੇਖੋ ਤੇ ਲੈਣ ਤੋ ਵੈਸੇ ਫੋਟੋਆਂ ਬੜੀਆਂ ਸੋਹਣੀਆਂ-ਸੋਹਣੀਆਂ ਆਂਦੀ ਰਹਿੰਦੀਆਂ ਐ। ਦੁਕਾਨ ਵਾਲੇ ਵੀ ਅੱਜ-ਕੱਲ੍ਹ। ਔਨਲਾਈਨ ਵੀ ਉਹਨਾਂ ਨੇ ਸ਼ੋਪਿੰਗ ਹੁੰਦੀ ਏ, ਔਨਲਾਈਨ ਸ਼ਿਪਿੰਗ ਵੀ ਹੁੰਦੀ ਏ। ਤੇ ਵੈਸੇ ਵੀ ਤੁਸੀਂ ਅਗਰ ਜਾਓਗੇ ਦੁਕਾਨਾਂ ਵਾਲਿਆਂ ਨੇ ਆਪਣੇ ਪੇਜ ਬਣਾਏ ਦੇ ਨੇ।
ਹਾਂ
ਬੁਟੀਕ ਦੇ ਵੀ ਤੁਸੀਂ ਦੇਖੋਗੇ ਸਿੰਗਲ-ਸਿੰਗਲ ਤੁਹਾਨੂੰ ਪੀਸ ਮਿਲਦੇ ਬੁਟੀਕ ਪੀਸ ਜਿਹੜੇ ਹੁੰਦੇ ਨੇ।
ਬੁਟੀਕ ਪੀਸ ਤਾਂ ਵੈਸੇ ਠੀਕ ਨਿਕਲਦੇ ਨੇ ਐਸੇ ਗੱਲ ਐਸਾ ਨੀ ਐ।
ਹਾਂਜੀ ਓ ਤੇ ਸਾਰਾ ਕੁ ਛ ਆਪੇ ਕਰਦੇ ਨੇ ਉਹਨਾਂ ਕੋਲ ਚਾਹੇ ਤੁਸੀਂ ਆਪਣੀ ਮਰਜ਼ੀ ਦਾ ਬਣਵਾ ਵੀ ਲੈ ਲੋ।
ਹਾਂ।
ਚਲੋ ਠੀਕ ਏ ਕੋਈ ਨੀ ਫਿਰ ਹਾਂਜੀ। ਚੱਲ ਠੀਕ ਐ ਫਿਰ ਮੈਂ ਤੁਹਾਨੂੰ ਕਰਦੀ ਆ ਬਾ ਚੋ ਫੋਨ।
ਠੀਕ ਐ।
ਓਕੇ।